ਸਾਸੀ ਕਾਲ ਭੈਣ ਜੀ।
ਸ਼ਸ਼ੀ ਕਾਲ ਦੀਦੀ, ਕੀ ਹਾਲ ਚਾਲ?
ਠਾਕ, ਤੁਸੀਂ ਸੁਣਾਓ?
ਅਸੀ ਵੀ ਠੀਕ ਆ।
ਆਛਿਆ, ਹੋਰ ਬੱਚੇ ਵਧੀਆ, ਸਭ ਠੀਕ-ਠਾਕ ਘਰਦੇ ਜੀ।
ਹਾਂਜੀ, ਸਾਰੇ ਘਰ ਦੇ ਜੀ ਵਧੀਆ।
ਚਲੋ, ਠੀਕ ਈ ਚਾਈਦਾ।
ਹਾਂਜੀ, ਤੁਸੀ ਦੱਸੋ, ਸਭ ਠੀਕ-ਠਾਕ ਘਰੇ?
ਘਰੇ ਠੀਕ ਸਭ। ਠੀਕ-ਠਾਕ।
ਅੱਛਾ, ਹੋਰ ਕੀ ਬਣਦਾ ਜੇ?
ਹਾਂਜੀ, ਕੁਛ ਨੀ ਬੈਠੇ ਹੀ ਏਦਾਂ।
ਅੱਛਾ।
ਕੰਮ ਕਰਨ ਲੱਗੇ ਈ ਥੋੜਾ ਜਾ ਤੇ ਮੈਂ ਬਹਿ ਗਈ ਏ।
ਅੱਛਾ, ਅੱਛਾ ਠੀਕ ਆ-ਠੀਕ ਆ, ਕਿਹੜਾ ਕੰਮ ਕਰਨ ਡਏ?
ਕੰਮ ਘਰ ਦਾ ਈ, ਕੱਪੜੇ ਧੋ ਕੇ ਆਈ ਹਾਂ।
ਅੱਛਾ, ਹਾਏ! ਦੁਪਹਿਰੇ ਧੋਣ ਡਏ ਜੇ।
ਆਂ ਏਦਾਂ ਈ, ਜਦੋਂ ਬੱਚੇ ਨਹਾ-ਧੋ ਲੈਂਦੇ ਨੇ ਫਿਰ ਕੱਪੜੇ ਪਏ ਰਹਿੰਦੇ, ਫਿਰ ਮੈਂ ਮਸ਼ੀਨ ਚ ਪਾ ਆਣੀ ਆਂ।
ਹਮ, ਮਸ਼ੀਨਾਂ ਦਾ ਵੀ ਸੁੱਖ ਵਾਲਾ।
ਆਂਹ ਜੀ, ਇਹ ਵੀ ਬੜਾ ਸੁੱਖ ਜੇ ਲਾਗੇ ਪਾ ਕੇ। ਜਦੋਂ ਮਰਜ਼ੀ ਮੁੜ ਕੇ ਹੰਘਾਲ ਲੋੋ, ਸੁੱਕਨੇ ਪਾ ਦੋ।
ਆਂਹ, ਮਰਜ਼ੀ ਪਾ ਦੋ, ਪਹਿਲਾਂ ਜੇ ਮਤਲਬ ਦੇਖੋ, ਹੁਣ ਬੱਚਤ ਤੇ ਹਾਨੀ ਹਨਾ। ਓਹ, ਪਹਿਲਾਂ ਤੇ ਅਹੀ ਕਿੰਨਾ-ਕਿੰਨਾ ਪਾਣੀ ਰੋੜ ਦਿੰਦੇ ਆਂ।
ਹਾਂਜੀ।
ਭ-ਅ-ਥੋਆ ਐਨਾ ਜਿਆਦਾ ਪਾਣੀ ਨੀ ਪਾਈਦਾ ਜਿਹੜਾ ਪਾਣੀ ਪਾਈਦਾ ਉਹ ਚ ਕਿੰਨੇ ਕੱਪੜੇ ਧੁਪ ਜਾਂਦੇ ਆ।
ਹਾਂਜੀ ਇਹ ਵੀ ਗੱਲ ਆ ਨਾ ਜਿੱਦਾਂ ਮਸ਼ੀਨ ਚ ਇੱਕ ਵਾਰੀ ਪਾਣੀ ਪਾਇਆ ਸਾਰੇ ਦਿਨ ਦੇ ਕੱਪੜੇ ਧੋ ਲਾਣੈ ਨੇ।
ਹਾਂ, ਇਹ ਐਨਾ ਪਾਣੀ ਮਤਲਬ ਸਹੀ ਰਹਿੰਦਾ ਇੰਨਾ ਜਾਦਾ ਵਰਤੀਦਾ ਨੀ ਹੁੰਦਾ ਵਾ।
ਇੱਕੋ ਵਾਰੀ ਹੰਗਾਲ ਲੈਣੇ ਨੇ ਉਹ, ਇੱਕੋ ਪਾਣੀ ਚ ਈ ਮਤਲਬ ਜੇ ਬਾਰ- ਬਾਰ ਅਹੀਂ ਕੱਪੜੇ ਧੋਵਾਂਗੇ ਤੇ ਉਹ ਜਾਦਾ ਪਾਣੀ ਵਰਤਿਆ ਜਾਏਗਾ।
ਹਾਂ, ਤੁਹਾਨੂੰ ਪਤਾ ਹੀ ਐ ਇੱਕ ਪਾ ਇੱਕ ਕੱਪੜੇ ਤੇ ਕਿੰਨਾ ਪਾਣੀ ਲੱਗ ਜਾਂਦਾ ਹੁੰਦਾ ਸੀ।
ਬਹੁਤ ਲੋਕ ਪਾਣੀ ਬਰਬਾਦ ਹੁੰਦਾ ਏਦਾਂ ਤਾਂ। ਬੱਤੀ ਹੁਣ ਸਰਕਾਰ ਨੇ ਥੋੜ੍ਹੀ ਫ੍ਰਰੀ ਕਰ ਦਿੱਤੀ ਐ ਤੇ ਕਿਤੇ ਇੰਨਾ ਲੋਕੀਂ ਮੋਟ ਰਾਂ ਛੱਡ -ਛੱਡ ਦੇ ਗਲੀਆਂ ਦੇ ਵਿੱਚ ਚਿੱਕੜ ਈ ਕੀਤਾ ਹੁੰਦਾ।
ਹਾਂ, ਮੈਂ ਤੇ ਆਪ ਇਹਨਾਂ ਨੂੰ ਕਹਿਣ ਡਈ ਆਪਾ ਘਰ ਨਾ ਜਿਆਦਾ ਪਾਣੀ ਨਾ ਅਅ ਫਾਲਤੂ ਦਾ ਡੋਲਿਆ ਕਰੋ, ਐਵੇਂ ਡੋਲਣ ਡਹਿ ਪੈਂਦੇ
ਆਹ ਤੇ ਫਿਰ ਮੁੜਕੇ ਪਾਣੀ ਮਿਲਣਾ ਵੀ ਨੀ ਨਾ ਬੁ ਪਾਣੀ ਜ਼ਮੀਨ ਤੋਂ ਠਾਂ, ਧਰਤੀ ਤੋਂ ਠਾਂ ਚੱਲ ਜਾਣਾ। ਫਿਰ ਲੋਕਾਂ ਨੂੰ ਪਾਣੀ ਬੂੰਦ ਨੀ ਮਿਲਣਾ ਹੈਗਾ।
ਉਹ ਤਾਂ ਹਾਡੇ ਕਰਕੇ ਜਾਣੇ ਵ ਜਿਵੇਂ ਹੁਣ ਮੀਂਹ ਕਦੇ ਘੱਟ ਜਾਂਦੇ ਆ। ਮੀਂਹ ਵੀ ਨੀ ਇੰਨਾ ਪੈਣ ਡਏ।
ਨੀਲ।
ਤੇ ਉਹ ਪਾਣੀ ਨਾਲੇ ਅ ਅਈ ਤਰੇਕਾਂ ਵੱਢੀ ਜਾਂਨੇ ਆ ਪੇੜ ਸਾਰੇ। ਉਹ ਤਾਂ ਵੀ ਜਾਣ ਡਿਆ ਗਰਾਉਂਡ ਲੈਵਲ ਦਾ ਪਾਣੀ ਥੱਲੇ।
ਹਾਂਜੀ।
ਤਾਂਹੀ ਕਹਿਣ ਡਏ ਆ ਵੀ ਆਉਣ ਵਾਲੇ ਸਮੇਂ ਵਿੱਚ ਕੀ ਪਤਾ ਪਾਣੀ ਦੀ ਅਹ ਸਾਨੂੰ ਲੋੜ ਪੈਣੀ ਵਾ ਤੇ ਅਸੀਂ ਐਵੇਂ ਹੁਣ ਹੀ ਬਰਬਾਦ ਕਰੀ ਜਾਣ ਡਏ ਆ।
ਹਾਂਜੀ ਇਹ ਵੀ ਗੱਲ ਹੈ ਨਾ ਵੀ ਪਾਣੀ ਦੀ ਤਾਂ ਲੋੜ ਪੈਣੀ ਹੈ ਹੁਣ ਫਸਲਾਂ ਬੀਜਣੀਆਂ ਲੋਕਾਂ ਨੇ ਝੋਨਾ ਲਾਉਣਾ। ਤੇ, ਜਿੱਦੋਂ ਪਾਣੀ ਠਾਂ ਚੱਲ ਜਾਏਗਾ ਤੇ ਫਿਰ ਫਸਲ ਕਿੱਦਾਂ ਬੀਜੀ ਜਾਏਗੀ ਹਨਾ।
ਉਹੀਨਾਂ ਨਾਲੇ ਹੁਣ ਪਾਣੀ ਆਉਂਦਾ ਤਾਂ ਹੈ ਕਈ ਜਗ੍ਹਾ ਤੇ ਪਰ ਆਉਂਦਾ ਅ ਗੰਦਾ ਵਾ।
ਗੰਦਾ ਪਾਣੀ।
ਹਾਂ ਤੁਸੀਂ ਉਹ ਖ਼ਬਰ ਸੁਣੀ ਹੋਣੀ, ਹਾਂਜੀ।
ਜਿਹੜੇ ਘੱਟ ਬੋਰ ਨੇ ਉਹਨਾਂ 'ਚ ਪਾਣੀ ਨੀ ਸਾਫ਼ ਆਉਣ ਡੀਆ, ਪੀਣ ਵਾਲਾ ਪਾਣੀ ਨੀ ਰਹਿ ਗਿਆ। ਪਾਣੀ ਡੂੰਘਾ ਚਲ ਗਿਆ।
ਹਾਂ ਪਰ ਅਸੀਂ ਜੇ ਬੋਰ ਹੋਰ ਵਧੀ ਜਾਵਾਂਗੇ ਤੇ ਥੱਲੇ ਫੇਰ ਲਾਵਾ ਹੀ ਹੋਣਾ। ਜਿਆਦਾ ਆਪਾਂ ਉਹ ਕਰ ਵੀ ਨੀ ਸਕਦੇ।
ਹਾਂ।
ਹਨਾ, ਨਾਲੇ ਤੁਸੀਂ ਉਹ ਖ਼ਬਰ ਸੁਣੀ ਹੋਣੀ ਜਿਹਦੇ ਵਿੱਚ ਉਹ ਕੈਮੀਕਲ ਜਿਹਾ ਪਾਣੀ 'ਚੋ ਆਉਣ ਡੈ ਪਿਆ।
ਹਾਂਜੀ ਸੁਣੀਆ ਆਦੇ ਪਾਣੀ 'ਚ ਵੀ ਕੈਮੀਕਲ ਜਿਹਾ ਆਉਣ ਡੈ ਪਿਆ ਪਾਣੀ ਸਹੀ ਨੀ ਆਉਣ ਡਿਆ ਹੈਗਾ।
ਸਹੀ ਨੀ ਆਉਣ ਡੈਆ, ਫਿਰ ਹੁਣ ਤੁਸੀਂ ਆਪ ਹੀ ਵੇਖੋ ਹਨਾ ਵੀ ਹੁਣ ਪੀਣ ਵਾਲਾ ਪਾਣੀ ਨੀ ਸਹੀ ਆਉਣ ਡਿਆ ਤੇ ਸਾਨੂੰ ਹਜੇ ਕਿੱਥੇ- ਕਿੱਥੇ ਪਾਣੀ ਦੀ ਲੋੜ ਹੁੰਦੀ ਵਾ, ਹਨਾ।
ਪਾਣੀ ਦੀ ਤਾਂ ਜ਼ਰੂਰਤ ਹੈਗੀ ਹੈ ਪੀਣ ਵਾਸਤੇ ਵੀ ਚਾਹੀਦਾ ਮਤਲਬ ਹਰ ਕੰਮ ਵਾਸਤੇ ਤੇ ਪਾਣੀ ਦੀ ਜ਼ਰੂਰਤ ਹੈ ਪਰ ਸਾਨੂੰ ਥੋੜ੍ਹਾ ਜਿਹਾ ਜ਼ਰੂਰਤ ਦੇ ਮੁਤਾਬਕ ਕੀ ਵਰਤਣਾ ਚਾਹੀਦਾ ਹੈ, ਫਾਲਤੂ ਪਾਣੀ ਨੀ ਹੱਲ ਰੋੜਨਾ ਚਾਹੀਦਾ।
ਨਹੀਂ ਜਿਆਦਾ ਨੀ ਆ ਦੇਖੋ ਹੁਣ ਮਾੜੇ ਆ ਟੂਟੀ ਛੱਡੀ ਹੁੰਦੀ ਆ। ਉਹ ਟੂਟੀ ਛੱਡੀ ਆ, ਤੇ ਨਾਲ ਹੀ ਉਹ ਸਾਰਾ ਕੰਮ ਕਰੀ ਜਾਣ ਡਏ ਬੰਦ ਵੀ ਨੀ ਕਰਦੇ।
ਹਾਂਜੀ ਓਕੇ, ਮੌਕਾ ਵੇਖ ਲੋ ਇੱਥੇ ਸਾਡੇ ਲਾਗੇ ਗੁਆਂਢ ਉਹਨਾਂ ਦੀ ਮੋਟਰ ਖੁਸ਼ੀ ਵੀ ਤੇ ਏਦਾਂ ਹੀ ਚੱਲਦੀ ਵੇ ਰਹੇ ਪਾਣੀ ਨਾਲ ਹੀ ਭਰੀ ਜਾਂਦੀ ਹੈ ਘਰਦਿਆਂ ਪਤਾ ਨੀ ਹੁੰਦਾ ਵੀ ਸਾਡੀ ਮੋਟਰ ਚੱਲਣ ਡਈ ਏ। ਗੁਆਂਢੀ ਜਾ ਕੇ ਦੱਸਣਗੇ ਵੀ ਤੁਹਾਡੀੇ ਵੀ ਮੋਟਰ ਤੇ ਬੰਦ ਕਰੋ ਤੁਸੀ। ਉਹ ਹੈ ਨਾ ਜੇ ਬਿੱਲ ਆਉਣਗੇ, ਤੇ ਫੇਰ ਇਹਨਾਂ ਨੂੰ ਫਿਕਰ ਹੋਏਗਾ ਵੀ ਅਸੀਂ ਉਸੇ ਵੇਲੇ ਬੰਦ ਕਰਨੀ ਮੋਟਰ।
ਆਹ ਤੇ ਬਿੱਲ ਤੇ ਹੁਣ ਫਰੀ ਕੀਤੇ ਤਿੰਨ ਸੌ, ਛੇ ਸੌ ਯੂਨਿਟ ਦੇ ਹੋਣੇ ਲੋਕੀ ਟਲਦੇ ਈ ਏਥੇ ਆ।
ਹਾਂਜੀ।
ਓਦਾਂ ਹੀ ਪਾਣੀ ਗਲੀਆਂ ਚ ਡੋਲੀ ਜਾਣ ਡਏ ਆ ਗਲੀਆਂ ਚ ਕੀ ਉਹ ਪਾਣੀ ਓਦਾਂ ਹੀ ਟੂਟੀਆਂ ਛੱਡੀਆਂ ਹੁੰਦੀਆਂ ਵਾ ਕੋਈ ਗੱਲ ਨੀ ਆਉਣ ਡਿਆ ਪਾਣੀ ਆਈ ਜਾਏ।
ਇੱਕ ਗੱਲ ਹੈ ਵੀ ਸਾਡੇ ਪੰਜਾਬ ਚ ਏਦਾਂ ਪਾਣੀ ਆ ਇੱਧਰ ਗੁਜਰਾਤ ਵੱਲ ਜਾਈਏ ਨਾ
ਹਾਂਜੀ।
ਇੱਕ ਟਾਇਮ ਟੂਟੀ ਆਉਣੀ ਆ ਨਾ ਪਾਣੀ ਛੱਡਣਾ। ਉੱਥੇ ਵਾਧੂ ਪਾਣੀ ਮਿਲਦਾ ਈ ਨੀ ਏ ਜਿੱਦਾਂ ਪੰਜਾਬ ਚ ਪਾਣੀ ਵਰਤਦੇ ਲੋਕੀ ਉੱਧਰ ਤੇ ਇਨ੍ਹਾਂ ਪਾਣੀ ਮਿਲਦਾ ਈ ਨੀ ਆ।
ਹਾਂਜੀ।
ਟਾਇਮ ਨਾਲ ਪਾਣੀ ਆਉਣਾ ਵੀ ਲੋਕਾਂ ਨੇ ਬਾਲਟੀਆਂ, ਟੱਬ, ਟੈਂਕੀਆਂ ਭਰਨੀਆਂ ਨੇ ਤੇ ਫੇਰ ਕੱਪੜੇ ਧੋਣੇ ਨੇ ਜਦੋਂ ਪਾਣੀ ਆਉਣਾ।
ਤੇ ਉਹੀ ਨਾ ਫਿਰ ਜੇ ਫਿਰ ਏਧਰ ਵੀ ਏਦਾਂ ਹੋ ਗਿਆ ਫੇਰ ਇਹਨਾਂ ਨੇ ਕਹਿਣਾ ਹੈ ਏਦਾਂ ਹੋਣ ਡਿਆ, ਹੁਣ।
ਮੈਂ ਨਾ ਇੱਕ ਦਿਨ ਆਈ ਤੇ ਲੋਕਾਂ ਨੇ ਪਾਣੀ ਇੱਥੋਂ ਵਿਕ ਕੇ ਜਾਣਾ।
ਹਾਂ ਤੇ ਉਹੀ ਨਾ।
ਤੇ ਇੱਕ ਵਾਰ ਜੇ ਭਰਿਆ ਨਹੀਂ ਆ ਤੇ ਫੇਰ ਸਾਰਾ ਦਿਨ ਬੰਨੇ ਕੀ ਪਤਾ ਕਦੋਂ ਆਉਣਾ ਪਾਣੀ।
ਹਾਂ ਉਹਹੀ ਹੈ ਨਾ ਵੀ ਜੇ ਕਿਤੇ ਬੋਰਾਂ 'ਚ'ਖਰਾਬੀ ਪੈ ਜੇ ਟੈਂਕੀ ਤੇ ਫੇਰ ਵੀ ਪਾਣੀ ਲੇਟ ਹੋ ਜਾਣਾ ਤਾਂ ਸਾਰ- ਸਾਰਾ ਦਿਨ ਲੋਕੀ ਵਿਚਾਰੇ ਬੈਠੇ ਬੈਠੇ ਰਹਿੰਦੇ ਨੇ ਜਦੋਂ ਫਿਰ ਪਾਣੀ ਆਉਂਦਾ ਵਾ ਫਿਰ ਪਾਣੀ ਢੋਂਦੇ ਨੇ ਲੋਕੀ ਐਨਾ
ਉਹੀ ਨਾ ਗਰਮੀਆਂ ਵੀ ਨਾਲੇ
ਪਾਣੀ ਚੱਲ ਨਾ ਜਾਏ ਕਿਤੇ।
ਹਾਂ, ਗਰਮੀਆਂ ਚ ਵੇਖੋ ਨਾ
ਹਾਂਜੀ ਗਰਮੀਆਂ ਚ ਤਾਂ ਜ਼ਿਆਦਾ ਜ਼ਰੂਰਤ ਪੈਂਦੀ ਹੈ ਨਾ ਪਾਣੀ ਦੀ।
ਗਰਮੀਆਂ 'ਚ ਕੁਛ ਜ਼ਿਆਦਾ ਹੀ ਪੈਂਦੀ ਆ। ਨਾਲੇ ਜਦੋਂ ਇੱਕ ਟਾਈਮ ਆਉਣਾ, ਕੀ ਪਤਾ ਕਦੋਂ ਆਉਣਾ ਹੁਣ ਉਹ ਵੀ ਤਾਂ ਜਿਹੜਾ ਉੱਥੇ ਰਹਿੰਦਾ ਉਹਨੂੰ ਹੀ ਪਤਾ।
ਹਾਂਜੀ।
ਇੱਧਰੋਂ ਕੋਈ ਨਵਾ ਜਾਏਗਾ ਤੇ ਉਹਨੂੰ ਕਿੱਦਾਂ ਪਤਾ ਲੱਗੇਗਾ।
ਉਹ ਹਨਾ ਨਹੀਂ ਪੰਜਾਬ ਚ ਲੋਕੀ ਜ਼ਿਆਦਾ ਪਾਣੀ ਖ਼ਰਾਬ ਕਰਦੇ ਨੇ ਏਦਾਂ ਵੀ।
ਇਹਨਾਂ ਨੂੰ ਹੁਣ ਇਹ ਹੈ ਨਾ ਵੀ ਆਈ ਜਾਣ ਡਿਆ ਕੋਈ ਗੱਲ ਨੀ, ਫਿਰ ਉਹਨਾਂ ਨੂੰ ਪੁਛ ਪੁੱਛਣਾ ਚਾਹੀਦਾ ਜਿਹਨਾਂ ਨੂੰ ਮਤਲਬ ਇੱਕ ਵਕਤ ਦਾ ਪਾਣੀ ਬੜੀ ਮੁਸ਼ਕਿਲ
ਬੜੀ ਮੁਸ਼ਕਿਲ ਮਿਲਣ ਡਿਆ ਉਹਨਾਂ ਨੂੰ ਪਾਣੀ, ਉਹੀ ਰਹਿਤ ਆਏ ਨੇ ਉੱਥੇ ਥੋੜਾ ਟਾਈਮ, ਸਾਡੇ ਵਾਸਤੇ ਤੇ ਆਪ ਔਖਾ ਹੋ ਗਿਆ ਹੀ ਪਾਣੀ ਹੁਣ।
ਤੇ ਨਾਲੇ ਪਾਣੀ ਇੱਧਰ ਦਾ ਉੱਧਰ ਦਾ ਫ਼ਰਕ ਵੀ ਹੁੰਦਾ।
ਹਮ ਏਧਰ ਅਸੀ ਖੁੱਲ੍ਹਾ ਪਾਣੀ ਵਰਤਣਾ ਉਧਰ ਸਾਨੂੰ ਟੈਮ ਨਾਲ ਪਾਣੀ ਆਉਣਾ ਤੇ ਭੱਜੋ ਦੌੜੀ ਜੇ ਘਰ ਨਾ ਹੋਣਾ ਤੇ ਆਖਣਾ ਆ ਜਿਹੜਾ ਪਾਣੀ ਨੀ ਭਰਿਆ ਗਿਆ, ਗੁਆਂਢੀਆਂ ਨੂੰ ਕਹਿ ਕੇ ਜਾਣਾ ਵੀ ਸਾਡਾ ਪਾਣੀ ਭਰ ਦਿਓ।
ਉਹੀ ਨਾ ਪਾਣੀ ਦੀ ਬੜੀ ਦਿੱਕਤ ਹੁੰਦੀ ਪਾਣੀ ਨਾ ਹੁਣ ਕਿੰਨਾ ਕੁਝ ਕਰਨਾ ਕੱਪੜ ਧੋਣੇ, ਪੀਣਾ, ਨੋਣਾ। ਕਿੰਨਾ ਕੁਝ ਕਰਨਾ ਹੁੰਦਾ ਵਾ।
ਬੜਾ ਕੁਛ ਕੇ ਹਰ ਹੁਣ ਹਰ ਇੱਕ ਜ ਰੋਟੀ ਪਾਣੀ ਬਣਾਉਣਾ ਖਾਣਾ ਬਣਾਉਣਾ ਤੇ ਉਹ ਚ ਵੀ ਤਾਂ ਪਾਣੀ ਦੀ ਵਰਤੋਂ ਹੋਣੀ ਏ।
ਆਹ ਸਾਨੂੰ ਇੱਕ ਟਾਈਮ ਨਾ ਪਾਣੀ ਮਿਲੇ ਤੇ ਅਸੀਂ ਤੜਫਦੇ ਤੇ ਆ ਜਿਹੜੇ ਜਾਨਵਰ ਵਿਚਾਰੇ ਓਦਾਂ ਹੀ ਤੁਰੇ ਫਿਰਦੇ ਆ।
ਹਾਂਜੀ।
ਹਨਾ ਉਹਨਾਂ ਨੂੰ ਕਿੱਥੇ ਮਿਲਦਾ।
ਹਮ।
ਜੇ ਅਸੀਂ ਏਦਾਂ ਹੀ ਇਹਨੂੰ ਵਰਤਦੇ ਗਏ ਨਾ ਪੀਣ ਓਦਾਂ ਹੀ ਖੁੱਲੇ ਟੈਮ ਬਰਬਾਦ ਕਰਦੇ ਰਹੇ ਤੇ ਟੈਮ ਦੂਰ ਨੀ ਹੈਗਾ ਜਦੋਂ ਸਾਨੂੰ ਵੀ ਪਾਣੀ ਦੀ ਲੋੜ ਹੋਣੀ।
ਹਾਂਜੀ।
ਹਨਾ, ਮੋਟਰ ਵੀ ਮੈਨੂੰ ਘੱਟ ਨਹੀ ਛੱਡਣੀ ਚਾਹੀਦੀ ਜਿੰਨੀ ਭਰੀ ਓਨੀ ਮਤਲਬ ਭਰ ਲੈਣਾ ਐਵੇਂ ਬਾਰ -ਬਾਰ ਨੀ।
ਹੁਣ ਏਦਾਂ ਵਾ ਨਾ ਵੀ ਚੱਲ ਜਿੱਦਾਂ ਬੱਤੀ ਆਉਣ ਡੈਈ ਇੱਕ ਵਾਰੀ ਆਪਣਾ ਕੰਮ ਕਰਲੋ ਸਾਰਾ ਕੰਮ ਕਰਕੇ ਫਿਰ ਮੋਟਰ ਭਰ ਲੋ।
ਹਾਂ ਉਹੀ ਨਾ ਦਿਨ ਚ ਇੱਕ ਵਾਰ ਭਰੀਏ। ਤੇ ਲੰਘ ਜੇ ਜਿੰਨਾ ਬੱਤੀ ਵੀ ਘੱਟ ਖਿੱਚੂਗਾ। ਤੇ ਪਾਣੀ ਵੀ ਮਤਲਬ ਜਿਆਦਾ ਬਰਬਾਦ ਨਹੀਂ ਹੋਊਗਾ।
ਆਹ ਇਹ ਕਹਿਣਾ ਹੁਣ ਇਹ ਵ ਇੱਕ ਨੇ ਭਰੀ ਆ ਦੂਜੇ ਨੇ ਫੇਰ ਆਇਆ। ਪਾਣੀ ਪੀਣ ਲੱਗਿਆ ਜਾਂ ਨਹਾਉਣ ਲੱਗਾ ਛੱਡ ਦੋ ਮੋਟਰ। ਜੇ ਕੋਈ ਲੀੜੇ ਧੋਣ ਲੱਗਾ ਛੱਡ ਦੋ ਮੋਟਰ ਬਾਰ - ਬਾਰ ਮੋਟਰ ਹੀ ਛੱਡਦੇ ਨੇ। ਤੇ ਕਿੰਨਾ ਪਾਣੀ ਬਰਬਾਦ ਹੁੰਦਾ ਫਿਰ।
ਪਾਣੀ ਦਾ ਵੀ ਕਿੰਨਾ ਪ੍ਰਬੰਧ ਆ ਵੇਖੋ ਜੀ ਮੈਂ ਮੋਟਰ ਭਰੀ।
ਬਾਹਰ ਹੀ ਆਉਣਾ ਬਾਰ - ਬਾਰ ਛੱਡਾਂਗੇ ਤੇ ਮੋਟਰ ਭਰਨੀ ਆ।
ਹਾਂ ਨਾਲੇ ਵੇਖੋ ਪੌਦਿਆਂ ਨੂੰ ਵੀ ਅਸੀਂ ਪਾਣੀ ਦਿੰਦੇ ਆਂ ਤੇ ਉਹ ਵੀ ਸਾਬ ਦਾ ਦੇਣਾ ਚਾਹੀਦਾ। ਕਈ ਅੱਧਾ ਪਾਣੀ ਤੇ ਅਸੀਂ ਬਾਹਰ ਡੋਲ ਦਿੰਨੇ ਆਂ।
ਹਾਂਜੀ।
ਕਈ ਆਂਈ ਜਦੋਂ ਪਾਣੀ ਪੀਂਨੇ ਆਂ ਉਦੋਂ ਆਂਈ ਜਿੰਨਾ ਕੁ ਪੀਣਾ- ਪੀਣਾ ਬਾਕੀ ਡੋਲ੍ਹ ਦਿੰਨੇ ਆ। ਹਾਂ -ਹਾਂ ਇਹ ਏਦਾਂ ਵੀ ਏਨਾ ਨੂੰ ਹੈਰਾਨ ਕਰਨਾ ਚਾਹੀਦਾ।
ਹੂੰ - ਹੂੰ।
ਹੁਣ ਜਦੋਂ ਅਸੀਂ ਬਾਹਰ ਜਾਈਏ ਕਿਤੇ ਰੂਟ- ਰਾਟ ਤੇ
ਹਾਂਜੀ।
ਘੁੰਮਣ -ਘਾਮਣ ਘਰੋਂ ਤੇ ਅਸੀਂ ਪਾਣੀ ਲੈ ਕੇ ਨਹੀਂ ਜਾਂਨੇ ਬਾਅਦ 'ਚ ਅਸੀਂ ਬੋਤਲਾਂ ਲੈਂਨੇ ਆ। ਤੇ ਤੁਹਾਨੂੰ ਫਿਰ ਪਤਾ ਲੱਗਦਾ ਪਾਣੀ ਚਾਹੀਦਾ।
ਹਾਂਜੀ।
ਹਮ। ਇਹ ਵੀ ਗੱਲ ਹੈਗੀ। ਹੋਰ ਦੱਸੋ
ਠੀਕ - ਠਾਕ ਇਹੋ ਹੀ ਮੈਂ ਵੀ ਸੋਚਣ ਡਹੀ ਆ ਵੀ ਪਾਣੀ ਲੋਕਾਂ ਨੂੰ ਸਮਝਾਉਣਾ ਚਾਹੀਦਾ ਹਨਾ।
ਸਮਝਾਉਣਾ ਨੀ ਉਹਨੂੰ ਸਮਝਣਾ ਵੀ ਚਾਹੀਦਾ ਏਹੀ ਤਾਂ ਲੋਕ
ਆਪ ਵੀ ਸਮਝੀਏ ਨਾਲੇ ਆਂਢ-ਗੁਆਂਢ ਨੂੰ ਏਦਾਂ ਦੱਸੀਏ ਏਦਾਂ ਕਰੋ ਹੌਲੀ-ਹੌਲੀ ਬੰਦਾ ਗਾਂਹ ਦਾ ਗਾਂਹ ਦੱਸੇ। ਫਿਰ ਆਪੇ ਪਤਾ ਲੱਗ ਜਾਂਦਾ ਲੋਕਾਂ ਨੂੰ।
ਹਾਂ, ਆਪੇ ਪਤਾ ਲੱਗ ਜਾਂਦਾ ਵਾ। ਹੌਲੀ-ਹੌਲੀ ਜਦੋਂ ਅਸੀਂ ਪਾਣੀ ਨੂੰ ਮਤਲਬ ਕਰਾਂਗੇ ਫੇਰ ਹੀ ਨਾਲੇ ਪਾਣੀ ਬਚਾਉਣ ਦੇ ਤਰੀਕੇ ਹੋਰ ਵੀ ਆ। ਅਣ- ਮਾਤਰ ਏਧਰੋਂ ਕੋਈ ਮਤਲਬ ਜਿਆਦਾ ਪੇੜ-ਪਾੜ ਲਾਣੇ ਚਾਹੀਦੇ ਆ।
ਹਾਂਜੀ।
ਲਾਣ ਨਾਲ਼ ਵੀ ਫ਼ਰਕ ਪੈਂਦਾ ਆ। ਹਨਾ, ਦੇਖੋ ਪਾਣੀ ਕਿੰਨੀ ਜਗ੍ਹਾ ਤੇ ਮੰਨ ਡਿਆ ਹੁਣ ਫੈਕਟਰੀ ਜੀ ਲੱਗੀ ਆ। ਉਹ ਕਹਿੰਦੇ ਪੈਟਰੋਲ ਵਿੱਚ ਵੀਹ ਪਰਸੈਟ ਇਥੇਨੋਲ ਪਾਉਣ ਡਏ ਆ। ਤੇ ਉਹ ਵੀ ਪਾਣੀ ਤੋਂ ਹੀ ਬਣਨ ਡਿਆ ਵਾ। ਅ ਓ ਅ ਨਹੀਂ ਏ, ਤੇ ਉਹ ਵੀ ਪਾਣੀ ਤੋਂ ਬਣਨ ਡਿਆ ਵਾ ਤੇ ਜਿੱਥੇ ਪਾਣੀ ਜਿਆਦਾ ਲੱਗਣ ਡਿਆ ਵੀਹ ਪਰਸੈਂਟ ਬਣਨਾ ਵਾ ਤੇ ਪਾਣੀ ਬਰਬਾਦ ਹੀ ਹੋਣ ਡਿਆ।
ਪਾਣੀ ਬਰਬਾਦ ਹੀ ਹੋਣ ਡਿਆ ਇੱਕ ਸਾਬ ਨਾਲ।
ਇਫੈਕਟ ਪਾਣੀ ਤੇ ਪਾਣੀ ਵਿੱਚ ਨਹੀਂ ਕਦੇ ਫਲਾਫਿ- ਸੁੱਟ ਦਿੰਨੇ ਆ। ਉਹ ਕੋਈ ਚੀਜ਼ ਪਾ ਦਿੰਨੇ ਆ ਫੈਕਟਰੀਆਂ ਦਾ ਕੈਮੀਕਲ ਆ ਜਾਂਦਾ। ਤਾਂ ਵੀ ਪਾਣੀ ਬਰਬਾਦ ਹੋਣ ਡਿਆ।
ਹੁਣ ਏਦਾਂ ਬਰਫ਼ ਦੇ ਕਾਰਖਾਨੇ ਪਾਣੀ ਦਿਆਂ ਫੈਕ ਕਾਰਖਾਨੇ ਮਤਲਬ। ਹਰ ਇੱਕ ਥਾਂ ਪਾਣੀ ਦੀ ਵਰਤੋਂ ਹੋਣ ਡਈ ਆ।
ਉਹੀ ਨਾ ਹਰ ਥਾਂ ਪਾਣੀ ਵਰਤੋਂ ਹੋਣ ਡਈ ਆ। ਆਈ ਬਸ ਹੁਣ ਇਹਨੂੰ ਵਰਤਣ ਨੀ ਡਏ ਚੰਗੀ ਤਰ੍ਹਾਂ।
ਹਾਂਜੀ। ਵੇਖਲੋ ਕੋਈ ਸਮਾਂ ਆਉਣਾ ਵਾ ਫਿਰ ਕਿਸੇ ਨੂੰ ਪੀਣ ਵਾਸਤੇ ਪਾਣੀ ਨੀ ਮਿਲਣਾ ਹੈਗਾ ਲੋ।
ਹਾਂ, ਲੋਕਾਂ ਨੇ ਖੋਨਾ ਇੱਕ-ਦੂਜੇ ਤੋਂ।
ਆ ਕਈ ਦੇਸ਼ਾਂ 'ਚ ਤਾਂ ਹਾਏ ਪਾਣੀ ਦੀ ਘਾਟ ਹੈਗੀ ਆ।
ਹੈਗੀ ਏ। ਤੁਹਾਨੂੰ ਮੈਂ ਦੱਸਿਆ ਤਾਂ ਹੈਗਾ ਉੱਧਰ ਗੁਜਰਾਤ ਵਿੱਚ, ਏਦਾਂ ਬੜੋਦੇ ਵੱਲ, ਬੰਬੇ ਵੱਲ। ਹਾਡੇ ਵਾਂਗ ਪਾਣੀ ਨੀ ਲੋਕੀ ਵਰਤਦੇ ਹੈਗੇ।
ਹੂੰ, ਕਈ ਘਰ ਕਦੇ-ਕਦੇ ਫਿਰ ਪਾਣੀ ਜਿਵੇਂ ਹੁਣ ਹਨ ਹੁਣ ਪਾਣੀ ਦੀ ਘਾਟ ਹੋਣ ਡਈ ਏ, ਹੁਣ ਮੀਂਹ ਦਾ ਪਾਣੀ ਆਉਦਾ ਹਾਨੂੰ ਉਹ ਵੀ ਵਰਤਣਾ ਪੈਣਾ ਚਾਈਦਾ ਵਾ। ਚਲੋ ਹਜੇ ਤਾਂ ਮੀਂਹ ਇੰਨਾ ਆਉਣ ਨੀ ਡਿਆ ਹੈਗਾ। ਹਾਂਜੀ, ਹਨਾ। ਬਾਕੀ ਹੁਣ, ਦੇਖੋ ਹੁਣ ਆਉਣ ਵਾਲਾ ਸਮਾਂ ਈ ਦੱਸੇਗਾ, ਕੀ ਹੋਏਗਾ?
ਆਹ ਆਉਣ ਵਾਲਾ ਸਮਾਂ ਈ ਦੱਸੇਗਾ ਵੀ ਕੀ ਬਣਦਾ ਦੁਨੀਆਂ ਤੇ ਹਨਾ।
ਹਾਂ, ਹੁਣ ਅਹੀ ਤੇ ਕਈ ਜਾਂਨੇ ਆਂ, ਹਾਂ, ਚਲੋ ਠੀਕ ਆ, ਸ਼ਸ਼ੀ ਕਾ-